ਸਤਿ ਸ਼੍ਰੀ ਅਕਾਲ ਚੱਲ ਤੁਹਾਡੇ
ਮੈਂ ਠੀਕ ਹਾਂ ਜੀ ਤੁਸੀਂ ਤੁਸੀ ਠੀਕ ਹੋ।
ਸਭ ਵਧੀਆ ਜੀ ਹੋਰ ਕੀ ਕਰਦੇ ਸਭ ਵਧੀਆ ਜੀ। ਤੁਸੀਂ ਦੱਸੋ?
ਸਭ ਠੀਕ ਹੈ ਜੀ।
ਹੋਰ ਬਸ ਸਾਡੇ ਇੱਥੇ ਵੀ ਨਾ ਵਿਆਹ ਸੀ ਤਾਂ ਮੈਂ ਕਿਹਾ ਚਲੋ ਤੁਹਾਨੂੰ ਪੁੱਛਦੀ ਹਾਂ ਤੁਹਾਡੀ ਕਾਲ ਹੀ ਆ ਗਈ। ਮੈਂ ਕਿਹਾ ਤੁਹਾਨੂੰ ਪੁੱਛਦੀ ਹਾਂ ਤੁਸੀਂ ਓਨਲ- ਲਾਇਨ ਸ਼ੋਪਿੰਗ ਜ਼ਿਆਦਾ ਪ੍ਰੈਫਰ ਕਰਦੇ ਹੋ ਕਿ ਔਫ ਲਾਈਨ ਸ਼ੋਪਿੰਗ
ਦੋਨੋ ਹੀ ਕਰ ਲਈਦੇ ਦੇਖੋ ਜਿਵੇਂ ਘਰ ਦਾ ਥੋੜ੍ਹਾ ਬਹੁਤ ਸਮਾਨ ਜਿਵੇਂ ਛੋਟਾ ਮੋਟਾ ਮੰਗਵਾਉਣਾ ਹੋਵੇ ਤੇ ਔਨਲਾਈਨ ਮੰਗਵਾ ਲਈਦਾ ਅੱਜ ਕੱਲ ਇੰਨੀ ਗਰਮੀ ਹੋ ਰਹੀ ਹੈ ਬਾਹਰ ਤੇ ਬਾਹਰ ਨਿਕਲਣ ਨੂੰ ਤਾਂ ਹੈਗਾ ਕਿ ਘਰ ਬੈਠੇ ਬੈਠੇ ਸਮਾਨ ਆ ਜਾਏ। ਔਰ ਅਗਰ ਜੇ ਹਾਂ- ਜਿਵੇਂ ਕ- ਕੱਪੜੇ ਵਗੈਰਾ ਉਹ ਸਾਰੇ ਮੈ ਔਫ ਫਲਾਈਨ ਲੈਂਦੀ ਆ ਕਿਉਂਕਿ ਔਨਲਾਈਨ ਤੁਹਾਨੂੰ ਪਤਾ ਈ ਏ ਕੀ ਔਨਲਾਈਨ ਸਮਝ ਨੀ ਲੱਗਦੀ ਸਾਈਜ਼ ਦਾ ਸਾਈਜ਼ ਦਾ ਸਭ ਤੋਂ ਜ਼ਿਆਦਾ ਇਸ਼ੂ ਹੁੰਦਾ। ਸਾਈਜ਼ ਦਾ ਨਾ-
ਮੇਨ ਸਾਈਜ਼ ਦਾ ਵੀ ਹੋ ਜਾਂਦਾ ਹੈ ਔਰ ਉਹ ਵੀ ਹੋ ਜਾਂਦਾ ਨਾ ਕਿ ਆਪਾਂ ਜਿਵੇਂ ਹੁੰਦਾ ਹੈ ਕਿ ਕੀ ਕਹਿੰਦੇ ਨੇ ਕਈ ਵਾਰ ਫੈਬਰਿਕ ਪਤਾ ਨੀ ਕਿਵੇਂ ਜਾਂ ਨਿ ਨਿਕਲੂਗਾ ਕਿਵੇਂ ਜਾਂ ਨਹੀਂ ਨਿਕਲੂਗਾ ਉਹ ਬੜੀ ਟੈਨਸ਼ਨ ਹੋ ਜਾਂਦੀ ਹੈ ਉਹਦੇ ਵਿੱਚ
ਹਾਂ ਕਈ ਵਾਰੀ ਨਾ ਸਾਹਮਣੇ ਸ਼ੋਅ ਤੇ ਕੀਤਾ ਹੁੰਦਾ ਕੋਟਨ ਐ ਆਂਦੀ ਰਿਓਨ ਹੈ। ਕੋਟਨ ਮੰਗਵਾਓ ਰਿਓਨ ਆ ਜਾਂਦੀ ਹੈ। ਕਲਰ ਦਾ ਵੀ ਬੜਾ ਹੁੰਦਾ ਹੈ ਕਲਰ ਕੁਛ ਆਉਂਦਾ ਹੈ ਜਦੋਂ ਘਰ ਆਉਂਦੀ ਹੈ ਚੀਜ਼ ਤਾਂ ਰੰਗ ਹੀ ਚੇਂਜ ਹੋਇਆ ਹੁੰਦਾ। ਇਹ ਬੜੀ ਦਿੱਕਤ ਹੈਗੀ ਔਨਲਾਈਨ ਫਿਰ ਇਸ ਲਈ ਮੈਂ ਇਹੀ ਕਰਦੀ ਕਿ ਚੱਲ ਕੱਪੜੇ ਵਗੈਰਾ ਨਾ ਬਾਹਰੋਂ ਜ਼ਿਆਦਾ ਪ੍ਰੈਫਰ ਕਰਦੀ ਕਿ ਔਫ਼ਲਾਈਨ ਹੀ ਲਵਾਂ ਆਪਣੇ ਸਾਹਮਣੇ ਫੈਬਰਿਕ ਲਾ ਲਓ ਜ਼ਿਆਦਾ ਅੱਛੀ ਗੱਲ ਹੈਗੀ ਆ
ਉਹ ਤਾਂ ਹੈ ਹੀ ਫਿਰ ਉਹ ਬੰਦਾ ਦੇਖੋ ਬਾਜ਼ਾਰ ਜਾਂਦਾ ਹੈ ਕਈ ਵਾਰ ਹੁੰਦਾ ਹੈ ਕਿ ਬੰਦਾ ਕਿੱਥੇ ਘੁੰਮ ਉਹ ਬੰਦਾ ਇੱਕ ਆਪਾਂ ਕੱਪੜਾ ਲੈਣ ਨੀ ਜਾਂਦੇ ਸੋਚਦੇ ਆ ਚੱਲ ਬਾਜ਼ਾਰ ਚ ਕਈ ਵਾਰ ਨਿਕਲਦੇ ਆ ਸਾਨੂੰ ਕੁਛ ਹੋਰ ਪਸੰਦ ਆ ਜਾਂਦਾ ਆ ਕੁਛ ਹੋਰ ਚੀਜ਼ ਜਾਂਦੀ ਹੈ ਜਿਹੜੀ ਆਪ ਆਪਾਂ ਲਾਉਣੀ ਲੈਣੀ ਹੁੰਦੀ ਹੈ ਤਾਂ ਆਪਾਂ ਸੋਚਦੇ ਚਲ ਅਹ ਨਾਲ ਨਾਲ ਉਹ ਵੀ ਲੈਵ ਲੈ ਆਵਾਂਗੇ
ਹਾਂ ਪਤਾ ਕੀ ਹੈ ਬਾਜ਼ਾਰ ਜਾਂਦਾ ਹੋ ਜਾਂਦਾ ਕਿ ਸਾਨੂੰ ਵਰਾਇਟੀ ਕਾਫ਼ੀ ਸਾਰੀ ਮਿਲ ਜਾਂਦੀ ਹੈ ਕਈ ਵਾਰੀ ਔਨਲਾਈਨ ਚ ਇੰਨੀ ਵਰਾਇਟੀ ਨਹੀਂ ਮਿਲਦੀ ਔਨਲਾਈਨ ਦੇ ਵਿੱਚ ਮਤਲਬ ਅਗਰ ਇੱਕ ਸੂਟ ਅਸੀਂ ਨੇ ਨਾਲਦੇ ਉਹਦੇ ਨਾਲ ਦੇ ਕਈ ਸਾਨੂੰ ਸਿਮਲਰ ਮਿਲਦੇ ਨੇ ਬਾਜ਼ਾਰ ਵਿੱਚ ਚਾਹੀਦਾ ਤੇ ਇਹ ਹੈਗਾ ਕਿ ਚਲੋ ਜੇੜੇ ਸੂਟ ਆ ਸਾਨੂ ਅਲਗ ਅਲਗ ਤਰ ਦੇ ਮਿਲ ਜਾਂਦੇ ਕਈ ਡਿਜ਼ਨਿੰਗ ਅੀ ਕਈ ਡਿਜ਼ਨ ਵੀ ਅਲਗ ਅਲਗ ਹੋ ਜਾਂਦੇ ਨੇ ਪੈਟਰ ਵੀ ਅਲਗ ਅਲਗ ਬਣੇ ਹੁੰਦੇ ਨੇ ਉਹ ਚੀਜ਼ ਆਨਲਾਈਨ ਚ ਨ ਮਿਲਦੀ ਜੋ ਆਫਲਾਈਨ ਮਿਲਦੀ ਆ
ਹਾਂ ਮੈਂ ਵੀ ਇਵੇਂ ਹੀ ਕਰਦੀ ਹਾਂ ਮੈਂ ਵੀ ਕੱਪੜਾ ਵਗੈਰਾ ਤਾਂ ਦੇਖੋ ਜ਼ਿਆਦਾਤਰ ਔਫਲਾਈਨ ਹੀ ਲੈਂਦੀ ਹਾਂ ਬਹੁ ਜਿਵੇਂ ਕਈ ਵਾਰ ਹੁੰਦਾ ਕੋਈ ਬ੍ਰੈਂਡ ਵਗੈਰਾ ਤੇ ਡਿਸਕਾਊਂਟ ਵਧੀਆ ਲੱਗਿਆ ਹੁੰਦਾ ਫੈਸਟੀਵਲ ਵਗੈਰਾ ਤੇ ਤਾਂ ਚਲੋ ਬੰਦਾ ਨੂੰ ਸਾਈਜ਼ ਵਾਈਜ਼ ਪਤਾ ਹੁੰਦਾ ਹੈ ਤਾਂ ਮੰਗਵਾ ਲੈਂਦਾ
ਹਾਂਜੀ ਹਾਂਜੀ ਹਾਂਜੀ ਉਹ ਤੇ ਹੈ ਹੀ ਆ ਸਹੀ ਗੱਲ ਹਾਂ
ਚਲੋ ਬਈ ਮਾਰਕੀਟ ਜਾ ਕੇ ਥੋੜਾ ਜਾ ਇਹਦੇ ਨਾਲ ਹੁੰਦਾ ਕਿ ਸਾਰਾ ਦਿਨ ਬੰਦਾ ਬਾਹਰ ਜਾਂਦਾ ਹੈ ਮਾਇਡ ਵੀ ਫਰੈਸ਼ ਹੋ ਜਾਂਦਾ ਬੰਦੇ ਦਾ ਥੋੜਾ ਜਾਹਾ ਕਿਸੇ ਨੂੰ ਮਿਲਦਾ ਹੈ ਗੱਲਬਾਤ
ਗੱਲ ਬਾਾਤ ਹੋ ਜਾਵੇ ਸਹੀ ਗੱਲ ਹੈ ਸਹੀ ਗੱਲ ਐ ਤੇ ਹੈਗੀ ਆ ਹਾਂ ਅੱਜ ਕੱਲ੍ਹ ਤਾਂ ਵੈਸੇ ਵੀ ਕੋਟਸੈਟ ਦਾ ਬਹੁਤ ਜ਼ਿਆਦਾ ਟਰੈਂਡ ਤੁਹਾਨੂੰ ਪਤਾ ਚੱਲ ਰਿਹਾ ਕੋਟਸੈਟ ਦਾ ਹੈਵ ਅਗਰ ਤੁਸੀਂ ਦੇਖ ਦੇਖਿਆ ਜਾਏ ਤੇ ਹੈਵੀ ਦੇ ਵਿੱਚ ਵੀ ਅਗਰ ਕੋਰਸਟ ਹੈਵੀ ਵਰਕ ਵਿੱਚ ਵੀ ਆ ਗਏ ਨੇ ਫੋਰਮਲ ਤੇ ਮਿਲਦੇ ਹੀ ਮਿਲਦੇ ਨੇ ਤੇ ਹੁਣ ਥੋੜਾ ਹੈਵੀ ਵਰਕ ਵਿੱਚ ਵੀ ਆ ਗਏ ਨੇ ਹਾਂ
ਤੁ ਮਾੜ ਛੋਟੇ ਮੋਟੇ ਫੰਕ
ਫੰਕਸ਼ਨ ਤੇ ਵੀ ਹਾਂ ਜਿਵੇਂ ਛੋਟੀ ਮੋਟੀ ਪਾਰਟੀ ਤੇ ਜਾਣਾ ਹੋਵੇ ਤੁਸੀਂ ਬਨਿਆ ਬਣਾਇਆ ਕੋਟਸ ਚੁੱਕ ਲਿਆ ਤੇ ਥੋੜੀ ਬਹੁਤ ਜਿਹੜੀ ਅਲਟ੍ਰੇਸ਼ਨ ਹੁੰਦੀ ਉਹ ਕਰਾ ਕੇ ਤੇ ਬੰਦਾ ਪਾ ਵੀ ਲੈਂਦਾ
ਬਿਲਕੁਲ ਸਹੀ ਗੱਲ ਐ, ਪਤਾ ਕੀ ਹੁੰਦੈ ਉਹਦੇ ਨਾਲ ਕੀ ਹੁੰਦੈ ਅਪਾਂ ਚਲੋ ਪਾ ਤ ਲੈਂਦੇ ਆ ਕੋਟ ਸੈਟ ਵਗੈਰਾ ਪਰ ਔ ਹੁੰਦੈ ਕਿ ਜਦੋਂ ਅਪਾਂ ਕਿਸੇ ਦੂਰ ਦੇ ਫੰਕਸ਼ਨ ਚ ਜਾਣਾ ਹੁੰਦੈ ਅਪਾਂ ਸੋਚਦੇ ਆਂ ਕੰਫਰਟੇਬਲ ਕੱਪੜੇ ਪਾਈਏ।
ਹਾਂਜੀ ਹਾਂਜੀ ਹਾਂਜੀ।
ਤਾਂ ਔ ਹੁੰਦੈ।
ਹਾਂਜੀ ਹਾਂਜੀ, ਪਰ ਐ ਵੀ ਹੋ ਜਾਂਦੈ ਨਾ ਕਈ ਵਰੀ ਥੋੜ੍ਹੀ ਜੀ ਜਿਵੇਂ, ਅਹ ਸਾਡੇ ਵਰਗੀ ਏਜ ਦੇ ਬੰਦੇ ਜਿਵੇਂ ਥਰਟੀ ਥਰਟੀ ਪਲੱਸ ਜਿਵੇਂ ਹੈਗੇ ਨੇ ਔ ਤੇ ਚਲੋ ਪਾ ਲੈਂਦੇ ਨੇ ਐਵੇਂ ਦੇ ਕੱਪੜੇ ਉਸ ਤੋਂ ਵੱਡੀ ਏਜ ਦੇ ਹੋਣਗੇ ਫੇਰ ਔ ਪ੍ਰੈਫਰ ਨੀ ਕਰਦੇ ਐ ਚੀਜ਼ਾਂ ਪਾਣੀਆਂ ਨਾ। ਕੋਟਸੈਪ ਵਗੈਰਾ ਔ ਕੈੰਦੇ ਏ ਕਿ ਚੱਲ ਫੈਬਰਿਕ ਲੈ ਕੇ ਸੂਟ ਵਗੈਰਾ ਪਾ ਕੇ ਤੇ ਔ ਜੈਦਾ ਪ੍ਰੈਫਰ ਕਰਦੇ ਨੇ ਐ ਚੀਜ਼ਾਂ ਲੈਣੀਆਂ।
ਅੱਜ-ਕੱਲ ਤਾਂ ਤੁਹਾਨੂੰ ਅੱਜ-ਕੱਲ ਤਾਂ ਤੁਹਾਨੂੰ ਪਤਾ ਹੀ ਐ ਅੱਜ-ਕੱਲ ਤਾਂ ਨਾ ਸ ਚਾਹੇ ਬੁੱਢਾ ਹੋ ਕੋਈ ਜਵਾਨ ਹੋਵੇ ਤੁਹਾਨੂੰ ਪਤਾ ਹੀ ਐ। ਸਾਰੇ ਈ ਕੱਪੜੇ ਪਾਣ ਲੱਗ ਗਏ ਨੇ। ਕੋਡ ਸੈਟ ਕੀ ਹੋਇਆ, ਤੁਸੀਂ ਦੇਖੋ ਕਿਟੀ ਪਰਟੀ ਤੇ ਜਾਂਦੇ ਆ। ਆਪਾਂ ਦੇਖਦੇ ਆਂ ਦੇਖਿਆ ਨੀ ਤੁਸੀਂ ਕਈ ਤਾਂ ਵੱਡੀਆਂ ਬੂੱਡੀਆਂ ਵੀ ਕੋ
ਪਤੈ ਕੀ ਜਗ੍ਹਾ ਤੇ ਵੀ ਡਿਪੈਂਡ ਕਰਦੈ ਨਾ ਕਈ ਵਾਰੀ ਥੋੜਾ ਕੁਛ ਏਰੀਆ ਸ ਤਰ੍ਹਾਂ ਦੇ ਹੁੰਦੇ ਨੇ ਉਥੇ ਜਨਾਨੀ ਨਹੀਂ ਪਾ ਸਕ ਨੀ ਆਸਕ--ਕਈ ਹਾਂ ਹਾਂ ਏਰੀਏ ਦੇ ਸਾਬ ਸਿਰ ਹੋ ਜਾਂਦੈ, ਕਈ ਜਗ੍ਹਾ ਤੇ ਪ੍ਰੈਫਰ ਕਰਦੀਆਂ ਕਈ ਜਗ੍ਹਾ ਤੇ ਕਹਿੰਦੀ ਏ ਕਿਸੇ ਸੂਟ ਵੀ ਜਿਆਦਾ ਪ੍ਰੈਫਰ ਕਰਦੇ ਨੇ ਪਾਉਣਾ
ਕਈ ਜਗ੍ਹਾ ਤੇ ਪਤੈ ਕੀ ਹੁੰਦੈ ਕਈ ਵਾਰ ਫੈਮਲੀ ਵਿੱਚ ਵੀ ਹੁੰਦਾ ਏ, ਕਿ ਕਈ ਵੱਡੇ ਨਹੀਂ ਪਾਣ ਦਿੰਦੇ ਆਪਦੇ ਨੂੰਹਾ ਆਪ ਦੀ ਹੀ ਯਾ ਫਿਰ ਕੁਛ ਵੀ ਹੁੰਦੈ। ਹਅ। ਤਾਂ ਬੰਦੇ ਨੂੰ ਔ ਫਿਰ ਇਵੇਂ ਜੀ ਈ ਆਦਤ ਪੈ ਜਾਂਦੀ ਏ।
ਸਹੀ ਗੱਲ ਐ, ਹਾਂ‌। ਇਹ ਤਾਂ ਹੈ
ਏ ਤੁਸੀਂ ਰਹਿੰਦੇ ਹੋ ਕਪਾਣ ਵਾਲੇ ਬਾਹਰ ਜਾ ਕੇ ਵੀ ਉਹ ਵੈਸਟਰਨ ਕੱਪੜੇ ਵੀ ਪਾ ਹੀ ਲੈਂਦੇ ਨੇ
ਹਾਂਜੀ ਏ ਤੇ ਹੈ, ਸਹੀ ਗੱਲ, ਹਾਂ‌।
ਹੋਰ, ਹੋਣ ਦੇਖੋ ਹਰ ਕਿਸੇ ਦੇ ਘਰ ਦੇ ਹੈਡਮੋਸ
ਹਾਂ, ਹਾਂਜੀ ਹਾਂਜੀ ਦੇ ਔਨਲਾਈਨ ਅਗ ਅਗਰ ਅਸੀਂ ਔਨਲਾਈਨ ਤੋ ਮੈਂ ਜੈਦਾਤਰ ਚੀਜ਼ਾਂ ਨਾ ਘਰ ਦੀ ਮੰਗਵਾ ਲੈਂਣੀ ਆਂ, ਜਿਵੇਂ ਰਾਸ਼ਨ ਮੰਗਾਣਾ ਹੋਵੇ ਘਰ ਦਾ ਤਵੈਨ ਪਤਾ ਈ ਗਰਮੀ ਐਨੀ ਹੈਗੀ ਏ ਗਰਮੀ ਦੇ ਵਿੱਚ ਕੌਣ ਜਾਂਦੈ ਬਾਰ। ਤੇ ਕੋਈ ਗਿਬ ਨਾ ਉਹੀ ਅਲਗ ਅਲ ਗੈਪ ਪੈ ਗਈ ਐ ਬਲਿੰਕ ਕਿਡ ਵਗੈਰਾ
ਐਪ ਦਾ ਨਾ ਐਪ ਦਾ ਕੋਈ ਨਾ ਨਾਂ ਨੀ ਲੈਣਾ ਅਪਾਂ ਪਰਟੀਕੂਲਰ ਐਪ ਦਾ।
ਅੱਛਾ ਅੱਛਾ।
ਹੂੰ ਹੂੰ।
ਤੇ ਐਥੇ ਤੇ ਬੰਦਾ ਮੰਗਵਾ ਲਿੰਦੈ ਚੀਜ਼ਾਂ ਨੂੰ ਨਾ।
ਬਿਲਕੁਲ ਸਹੀ ਗੱਲ ਐ ਤੁਵਾਡੀ, ਨਹੀਂ ਮੈਂ ਵੀ ਇਵੇਂ ਈ ਕਰਦੀ ਆਂ ਕਈ ਵਾਰ ਹੁੰਦਾ ਏ ਕਿ ਬੰਦਾ ਚੱਲ ਚਲੋ ਕੀ ਕਈ ਵਾਰ ਹੁੰਦਾ ਕਈ ਘਰ ਵਿੱਚ ਕੋਈ ਗੈਸਟ ਵਗੈਰਾ ਆ ਜਾਂਦਾ ਹੈ ਤਾਂ ਬੰਦਾ ਸੋਚਦਾ ਐ ਕਿ ਚਲੋ ਫਟਾਫਟ ਕੋਈ ਚੀਜ਼ ਮੰਗਾਣੀ ਐ ਤਾਂ ਮੰਗਾ ਲਈ ਏ ਆਪਾਂ।
ਹਾਂ ਸਹੀ ਗੱਲ ਹੈ ਉਹ ਫਟਾਫਟ ਵੀ ਚੀਜ਼ ਆ ਜਾਂਦੀ ਹੈ ਨਾ ਬੰਦਾ ਸੋਚਦਾ ਕਿ ਤਿਆਰ ਹੋ ਜਿੰਨਨੀ ਤੱਕ ਤਿਆਰ ਹੁੰਦੇ ਆ ਅਸੀਂ ਉਦ ਤ ਸਾਡੀ ਚੀਜ਼ ਉਹ ਬਾਹਰ ਔਨਲਾਈਨ ਆ ਵੀ ਜਾਂਦੀ ਹੈ
ਸਹੀ ਗੱਲ ਹੈ ਬਿਲਕੁਲ ਤੁਹਾਡੀ ਮੈਂ ਤਾਂ ਆਪ ਇਵੇਂ ਹੀ ਕਰਦੀ ਹਾਂ ਜਿਵੇਂ ਕਈ ਵਾਰ ਹੁੰਦਾ ਕਿ ਕਈ ਵਾਰ ਕੋਈ ਗੈਸਟ ਆ ਜਾਂਦਾ ਪਤਾ ਹੀ ਨਹੀਂ ਲੱਗਦਾ ਕਦੇ ਫੋਨ ਕਰ ਦਿੰਦੇ ਐਮਰਜੈਂਸੀ ਚ ਕਿ ਵੀ ਅਸੀਂ ਆ ਰਹੇ ਹਾਂ ਕਈ ਵਾਰ ਹੁੰਦਾ ਘਰ ਵਿੱਚ ਕੁਛ ਨਹੀਂ ਹੁੰਦਾ ਬਣਾਉਣ ਵਾਲਾ ਆਪਾਂ ਕੀ ਕਰੀਏ ਹੁਣ ਫਨ ਤਿਆਰ ਹੋ ਕੇ ਪਹਿਲਾਂ ਨੀਚੇ ਲੈਣ ਜਾਏ ਫਿਰ ਗੈਸਟ ਨੂੰ ਅਟੈਂਡ ਕਰੇ ਇਸ ਤੋਂ ਵਧੀਆ ਤਾਂ ਕਈ ਵਾਰ ਤੋਂ ਬ ਬਣਾਇਆ ਓਨਲਾਈਨ ਔਡਰ ਕਰਕੇ ਤਾਂ ਉਹਨਾਂ ਦੇ ਆ ਉਹ ਜਦੋਂ ਤੱਕ ਉਹ ਆਉਂਦੇ ਆ ਤਾਂ ਤ ਖਾਣਾ ਵੀ ਆ ਜਾਂਦਾ ਬੰਦਾ ਫਟਾਫਟ ਮਾਈਕਰੋਏ ਗਰਮ ਕਰਕੇ ਕਿਤੇ ਦਿੰਦਾ
ਤੇ ਹੁਣ ਦੇਖਿਆ ਜਾਏ ਤੇ ਫਾਇਦੇ ਬੜੇ ਹੋ ਚੁੱਕੇ ਨੇ ਨਲਾਈਨ ਚੀਜ਼ਾਂ ਦੇ ਨਾ ਕਿੰਨੀਆਂ ਕਿੰਨੀਆਂ ਐਪਸ ਨਾਲ ਬੰਦਾ ਚੀਜ਼ਾਂ ਮੰਗਵਾ ਲੈਂਦਾ ਪਹਿਲੇ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਸੀ ਬੰਦਾ ਕੁੱਦ ਹੀ ਜਾਂਦਾ ਸੀ ਘਰੋਂ ਨਿਕਲ ਕੇ ਜਦੋਂ ਐ ਹਾਂ ਨਾ
ਤੇ ਉਹ ਕਈ ਵਾਰ ਹੁੰਦਾ ਹੈ ਕਿ ਬੰਦਾ ਬਿ ਹੁੰਦਾ ਘਰ ਵਿੱਚ ਬੱਚੇਓ ਛੋਟੇ ਹੁੰਦੇ ਆ ਜਿਵੇਂ ਘਰਾਂ ਵਿੱਚ ਕਈ ਵਾਰ ਕੋਈ ਨਹੀਂ ਵੇਖਣ ਵਾਲਾ ਹੁੰਦਾ ਪਿੱਛੇ ਤਾਂ ਬੰਦਾ ਇਕੱਲੇ ਕਿੱਥੇ ਬੱਚਿਆਂ ਨੂੰ ਲੈ ਕੇ ਪਹਿਲਾਂ ਜਾਏ ਫਿਰ ਲੈ ਕੇ ਆਏ ਫਿਰ ਘਰ ਦੇ ਕੰਮ ਕਰੇ ਬੰ ਐਵੇਂ ਅੱਜ ਅੱਧਾ
ਹਮ ਕੱਲੇ ਨਿਕਲਣਾ ਵੀ ਬੜਾ ਨਾ ਮੁਸ਼ਕਿਲ ਹੋ ਜਾਂਦਾ ਬੱਚਿਆਂ ਨਾਲ ਨਾ
ਬਿਲਕੁਲ ਹੁਣ ਇਹ ਕਮ ਸੇ ਕਮ ਐ ਤਾਂ ਫੈਸ ਚ ਵੀ ਹੈ ਨਾ ਕਿ ਤੁਸੀਂ ਜਾਂਦੇ ਹੋ ਤਾਂ ਫਟਾਫਟ ਕਦੇ ਕੋਈ ਆਉਂਦਾ ਘਰ ਵਿੱਚ ਜਾਂ ਕੁੱਛ ਹੈ ਕੋਈ ਐਮਰਜੈਂਸੀ ਹੁੰਦੀ ਹੈ ਕਈ ਵਾਰ ਚੀਜ਼ ਤੁਸੀਂ ਕੰਮ ਕਰਦੇ ਪਏ ਹੋ ਕੋਈ ਚੀਜ਼ ਖਤਮ ਹੋ ਜਾਂਦੀ ਹੈ ਤਾਂਈ ਨੀ ਲੱਗਦਾ ਕਈ ਨਹੀਂ ਧਿਆਨ ਰਹਿੰਦਾ ਤਾਂ ਬੰਦਾ ਫਟਾਫਟ ਬ ਪੁਛੂ
ਲਿੰਕ ਹਾਂ ਨਲਾਈਨ ਨਲਾਈਨ ਔਡਰ ਕਰਕੇ ਮੰਗਵਾ ਲੈਂਦਾ ਹਮ ਬਹੁਤ ਫਾਇਦੇ ਆ ਚੀਜ਼ਾਂ ਦੇ ਨਾ ਬਹੁਤ ਹੀ ਫਾਇਦੇ ਨੇ ਚੀਜ਼ਾਂ ਘਰ ਬੈਠੇ ਬੈਠੇ ਆ ਜਾਂਦੀਆਂ ਨੇ ਬਲਕਿ ਦੁੱਧ ਤੱਕ ਅਗਰ ਖਤਮ ਹੋ ਜਾਂਦਾ ਦੁੱਧ ਵੀ ਅਸੀਂ ਇਸ ਤਰ੍ਹਾਂ ਹੀ ਮੰਗਵਾ ਲਈਦਾ
ਨਹੀਂ ਆਪਾਂ ਵੀ ਉਹ ਸਹੀ ਗੱਲ ਹੈ ਆਪਾਂ ਵੀ ਵੈਸੇ ਤਾਂ ਜ਼ਿਆਦਾਤਰ ਕੋਸ਼ਿਸ਼ ਕਰਦੇ ਹਾਂ ਚਲੋ ਨੀਚੇ ਜਾ ਕੇ ਲੈ ਆਈਏ ਕਈ ਵਾਰ ਹੁੰਦਾ ਕਿ ਚੱਲ ਬੰਦਾ ਬ ਸਾਰਾ ਦਿਨ ਘਰ ਬੈਠੇ ਬੈਠੇ ਵੀ ਕੀ ਕਰੇ ਬੋਰ ਹੋ ਜਾਂਦਾ ਤਾਂ ਚੱਲ ਸੋਚਦੇ ਆ ਚੱਲ ਕੋਈ ਨੀ ਸੀ ਬਹਾਨੇ ਥੋੜੀ ਜਹੀ ਸਮਾਣ ਵੀ ਲੈ ਆਵਾਂ ਗੇ ਆਊਟਿੰਗ ਵੀ ਹੋ ਜਾਏਗੀ। ਕਈ ਵਾਰ ਹੁੰਦਾ ਰਾਤ ਨੂੰ ਖਤ ਖ਼ਤਮ ਹੋ ਜਾਂਦਾ ਤਾਂ ਬੰਦਾ ਸੋਚਦਾ ਹੀ ਹੈ ਕਿ ਔਨਲਾਈਨ ਹੁਣ
ਆਨਲਾਈਨ ਹਾਂ ਜਿਆਦਾ ਰਾਤੀ ਦਿੱਕਤ ਹੁੰਦੀ ਹੈ ਨਾ ਕਈ ਵਾਰੀ ਰਾਤੀ ਸਾਨੂੰ ਕਈ ਚੀਜ਼ ਯਾਦ ਆ ਜਾਂਦੀ ਇਹ ਖਤਮ ਹੋ ਗਿਆ। ਇਹ ਖਤਮ ਹੋ ਗਿਆ। ਜੋ ਸਾਨੂੰ ਸਵੇਰੇ ਚਾਹੀਦਾ ਹੁੰਦਾ ਅਰਲੀ ਸਾਨੂੰ ਫੇਰ ਉਦੋਂ ਯਾਦ ਆਉਂਦਾ ਕਿ ਚਲੋ ਐਪਸ ਤੋਂ ਮੰਗਵਾ ਲੋ ਜਲਦੀ ਆ ਜਾਏਗੀ ਚੀਜ਼
ਹਾਂ ਤੇ ਮੇਰੇ ਬੱਚੇ ਕਈ ਵਾਰ ਰਾਤੀ ਭੂੂ ਮੰਮੀ ਭੂਖ ਲਗੀ ਹੈ। ਮੰਮੀ ਭੂਖ ਹੈ। ਲੈ ਅੱਧੀ ਰਾਤ ਨੂੰ ਮੈਂ ਤੇਰੇ ਲਈ ਕੀ ਬਣਾਵਾਂ ਹੁਣ ਤੇ ਉਹ ਮੰਮੀ ਇਹ ਔਡਰ ਕਰ ਲੈਂਦੇ ਆਂ ਹੁਣ ਛੁੱਟ ਹੋ ਗਈ ਨਾ ਤਾਂ ਬੱਚੇ ਤੁਹਾਨੂੰ ਪਤਾ ਲੇਟ ਸੋਂਦੇ ਨੇ
ਹਾਂ ਲੇਟ ਸੋਨਾ ਲੇਟ ਉੱਠਣਾ ਸਹੀ
ਔਰ ਰੋਟੀ ਤਾਂ ਆਪਾਂ ਟਾਈਮ ਨਾਲ ਖਾ ਹੀ ਲੈਂਦੇ ਹਾਂ। ਆਪਾਂ ਤਾਂ ਟਾਈਮ ਨਾਲ ਉੱਠਣਾ ਹੁੰਦਾ। ਸਵੇਰਾ ਤੁਸੀਂ ਲੇਟ ਉੱਠਦੇ ਓਦੋਂ ਤੁਹਾਡੀ ਗਲਤੀ ਹੈ ਉਹ ਸਾਡੀ ਥੋੜੀ ਕੋਈ
ਹਾਂਜੀ ਹਾਂ ਵੈਸੇ ਵੀ ਦੋ ਮੈਂ ਵੀ ਤਾਂ ਦੋ ਦਿਨ ਪਹਿਲੇ ਹੀ ਨਾ ਮੰਥ ਮੰਤਰਾਂ ਦੇਖ ਰਹੀ ਸੀ। ਮੰਤਰਾਂ ਦੇ ਵਿੱਚ ਨਾ ਮੈਨੂੰ ਕੁੜਤੀ ਬੜੀ ਪਸੰਦ ਆਈ ਸੀ। ਤੇ ਉਹ ਮੈਂ ਦੇਖ ਰੀ ਸੀ ਤੇ ਉਹ ਆ ਤੇ ਗਈ ਹੈ ਗੱਲ ਮੈਂ ਫੈਬ ਫੈਬਰਿਕ ਵੀ ਅੱਛਾ ਆਇਆ ਮੰਤਰਾਂ ਦੀ ਵੈਸ ਚੀਜ਼ਾਂ ਅੱਛੀਆਂ ਮਿਲਦੀਆਂ।
ਨਾਮ ਨਾ ਲਓ ਐਡ ਦਾ
ਤ ਮੈਂ ਮੰਗਵਾਇਆ ਉੱਥੋਂ ਦੀ ਬਹੁਤ ਅੱਛਾ ਨਿਕਲਿਆ ਕੱਪੜਾ ਬਹੁਤ ਅੱਛਾ ਕੱਪੜਾ ਨਿਕਲਿਆ
ਨਹੀਂ ਕਈ ਐਪਾਂ ਤਾਂ ਵਧੀਆ ਨਿਕਲਦਾ ਔਰ ਉਹਦੇ ਚ ਮਤਲਬ ਕੀ ਹੁੰਦਾ ਹੈ ਕਿ ਰਿਟਰਨ ਪੋਲਿਸੀ ਵੀ ਹੁੰਦੀ ਹੈ ਕਿ ਤੁਸੀਂ ਨਹੀਂ ਪਸੰਦ ਆ ਰਿਹਾ ਤੁਸੀਂ ਰਿਟਰਨ ਕਰਦੋ
ਹਾਂ ਐਵਰੇ ਹਾਂ ਹਾਂ ਕੁਛ ਕੁਛ ਹਾਂ ਕੁਛ ਕੁਛ ਜਿਹੜੀਆਂ ਹੈ ਨਹੀਂ ਹੈ ਹਾਂ ਕੁਛ ਬਹੁਤ ਵਧੀਆ ਕੁਛ
ਸਟ੍ਰੀਟ ਐਪ ਐਪਾਂ ਹੈ ਵੀ ਸਾਨੂੰ ਪਤਾ ਹੈ। ਇਹਦੇ ਚ ਸਾਨੂੰ ਰਿਫੰਡ ਵੀ ਮਿਲ ਜਾਊਗਾ ਤਾਂ ਉੱਥੇ ਮੰਗਾਨ ਚ
ਮੰਗਵਾ ਚ ਹਾਂ ਪਰ ਹੁਣ ਦੇਖ ਜੇ ਇੱਕ ਦੋ ਐਪਸ ਹੈਗੀਆਂ ਵਾ ਉਹ ਕਾਫੀ ਟਾਈਮ ਤੋਂ ਵੀ ਵਿੱਚ ਚੱਲਦੀਆਂ ਪਈ ਹੈ। ਪਰ ਉਹਦੇ ਵਿੱਚ ਵੀ ਕਈ ਵਾਰ ਮੈਂ ਚੀਜ਼ਾਂ ਮੰਗਵਾ ਕੇ ਦੇਖਿਆ ਫੈਬਰਿਕ ਹੀ ਲੈ ਲੋ ਫੈਬਰਿਕ ਅੱਛਾ ਨਿਕਲਦਾ ਹੀ ਨਹੀ ਕਯਾ ਜਦੋਂ ਪੇਮੈਂਟ ਵੀ ਬੰਦਾ ਕਰ ਦਿੰਦਾ ਫੈਬਿਕ ਅੱਛਾ ਨਿਕਦਾ ਪ ਹੀ ਨਹੀਂ ਹੈ
ਨਹੀਂ ਪਤਾ ਕੀ ਹੁੰਦਾ ਆਪਾਂ ਬ੍ਰਾਂਡ ਦੀ ਚੀਜ਼ ਮੰਗਵਾਦੇ ਆ ਨਾ ਉਹਦੇ ਚ ਤਾਂ ਦੇਖੋ ਪਤਾ ਹੁੰਦਾ ਸਾਨੂੰ ਅਸੀਂ ਲ ਲਈ ਵੀ ਹੁੰਦੀ ਆ ਕਈ ਬ੍ਰਾਂਡਾਂ ਦੇ ਚੀਜ਼ਾਂ ਤਾਂ ਉਹਨੂੰ ਪਤਾ ਹੈ, ਸਾਨੂੰ ਇਹਦਾ ਫੈਬਰਿਕ ਵਧੀਆ ਹੁੰਦਾ ਹੈ, ਤਾਂ ਮੈਂ ਤਾਂ ਓਨਲਾਈਨ ਕੁੜਤੀਆਂ ਨਾ ਉਹੀ ਮੰਗਉਂਦੀ ਹਾਂ ਜਿਹੜਾ ਮੈਨੂੰ ਪਤਾ ਹੈ ਕਿ ਇਹਦਾ ਪੇਜ ਟਸਟਡ ਹੈ, ਔਰ ਇਹਦੇ ਵਧੀਆ ਚੀਜ਼ ਮਿਲਦੀ ਹੈ ਨਹੀਂ ਤਾਂ ਐਵੇਂ ਤੋਂ ਕਿਸੇ ਇੱਕ ਇੱਕ ਵਾਰੀ ਮੰਗਾਇਆ ਸੂਟ ਉਹਨੇ ਕੀ ਕੀਤਾ ਸੂਟ ਵਧੀਆ ਹੀ ਨਹੀਂ ਭੇਜਿਆ ਤਾਂ ਫੇਰ ਮੈਨੂੰ ਉਹ ਉਹਨੇ ਰਿਫੰਡ ਕੀ ਕੀਤਾ ਮੇਰੇ ਨਾਲ ਨਾ ਕੁਛ ਕੀਤਾ ਤਾਂ ਫੇਰ ਮੈਂ ਉਹ ਮੈਨੂੰ ਉਹ ਨਾਲ ਮੈਨੂੰ ਬਲੋਕ ਮਾਰ ਦਿੱਤਾ ਮੈਂ ਕਿਹਾ ਛੱਡੋ ਪਰਰੇ ਪੈਸੇ ਦਾਂ ਵੇਸਟ ਗਏ ਨਾ ਤਾਂ ਕੀ ਕਰੀਏ ਹੁਣ ਕਰ ਵੀ ਕਰ ਵੀ ਨਹੀ ਸਕਦੇ ਹੁਣ ਤਾਂ ਆਹ ਥੋੜਾ ਜਿ ਹੁੰਦਾ ਹੈ ਕਿ ਚਲੋ ਬਈ ਮਾਰਕੀਟ ਚ ਜਾ ਕੇ ਚੀਜ਼ ਲਈਏ ਆਪਾਂ ਓਫ਼ ਮਾਰਕੀਟ ਚ ਜਾ ਕੇ ਚੀਂ ਜ ਲਈਏ ਤਾਂ ਉਹ ਜ਼ਿਆਦਾ ਵਧੀਆ ਲੱਗ
ਹਮ ਉਹਦਾ ਸਕੈਮ ਹੋ ਜਾਂਦੇ ਨਾ ਕਈ ਵਾਰੀ ਕਈ ਵਾਰੀ ਸਕੈਮ ਵੀ ਹੈਗੀਆਂ ਅੱਜ ਕੱਲ੍ਹ ਬਹੁਤ ਸਾਰੀਆਂ ਐਪਸਗੀਆਂ ਸਕੈਮ ਵੀ ਕਰਦੇ ਹੁੰਦੀਆਂ ਨੇ ਪਹਿਲੇ ਮਤਲਬ ਦਿਖਾਉਂਦੇ ਨੇ ਸ਼ੋਅ ਬੜਾ ਅੱਛੇ ਕਰਨਗ ਹੈ ਮਤਲਬ ਕੋਈ ਵੀ ਚੀਜ਼ ਦਿਖਾਣਗੇ ਕੋਈ ਵੀ ਘਰ ਦੀ ਅਗਰ ਚੀਜ਼ ਲੈ ਲੋ ਜਾਂ ਕੱਪੜਾ ਲੈ ਲੋ ਸਾਹਮਣੇ ਬੜੀ ਅੱਛੀ ਫੋਟੋ ਆਈ ਸਾਡਾ ਮਨ ਕਰਦਾ ਕਿ ਲੈ ਲਈਏ ਪਤਾ ਕੀ ਕਰਦੇ ਨੇ ਹਾਂ ਔਡਰ ਕਰੋ ਨਾ ਤਾਂ ਸਭ ਤੋਂ ਪਹਿਲੇ ਉਹ ਪੈਸੇ ਹੀ ਮੰਗਦੇ ਨੇ ਕਿ ਪਹਿ ਪਹਿ ਪਹਿਲੇ ਤੁਸੀਂ ਮਤਲਬ ਹਾਂ ਪੈਸੇ ਲਓ ਫੇਰ ਉਸ ਤੋਂ ਬਾਅਦ ਤੁਹਾਡੇ ਹਾਂ ਉਹਦੇ ਵਿੱਚ ਨਾ ਕੈਸ਼ ਓਨ ਡਿਲੀਵ ਨੀ ਹੈਗੀ ਹੈ ਉਹਦੇ ਵਿੱਚ ਹੈਗੇ ਕਿ ਪਹਿਲੇ ਤੁਸੀਂ ਪੈਸੇ ਦੋ ਫਿਰ ਉਸ ਤੋਂ ਬਾਅਦ ਤੁਹਾਡੇ ਘਰ ਚ ਮੈਂ ਇੱਕ ਵਾਰੀ ਦੋ ਵਾਰੀ ਮੰਗਵਾਈ ਇੱਕ ਵਾਰੀ ਮੰਗਵਾਈ ਹੈ, ਮਤਲਬ ਕਾਰ ਤੱਕ ਚੀਜ਼ ਨਹੀਂੀ ਆਈ ਪਰ ਮੇਰੇ ਪੈਸੇ ਬਲੋਕ ਹੋ ਗਏ ਉੱਥੇ
ਉਹ ਹੋਈ ਜਾਂਦਾ ਹੈ, ਚਲੋ ਵਧੀਆ ਲੱਗਿਆ ਤੁਹਾਡੇ ਨਾਲ ਕਰਕੇ ਨਾ ਪਤਾ ਵੀ ਲੱਗ ਗਿਆ, ਸਤਿ ਸ੍ਰੀ ਅਕਾਲ
ਮੰਗਵਾ ਲੈਣਾ ਸਤਿ ਸ੍ਰੀ ਅਕਾਲ ਠੀਕ